ਓਰ
ਹੈਲੋ,
ਹਾਂਜੀ। ਹਾਂਜੀ ਸਸ ਰੀ ਕਾਲ, ਹੈਲੋ।
ਅਵਾਜ਼ ਆਰੀ ਏ ਮੇਰੀ।
ਨਈ ਆਵਾਜ਼ ਬੋਤ ਘੱਟ ਆ ਰਈ ਐ ਤੁਆਡੀ।
ਬਨਾਂਦੀ ਪਈ ਨੀ।
ਹਜੇ ਵੀ ਬਹੁ ਜ਼ਾਦਾ ਘੱਟ ਏ।
ਏਕ ਮਿੰਟ ਹੁਨ ਆਂਦੀ ਪਈ ਏ ਮੇਰੀ ਅਵਾਜ਼।
ਹਾਂਜੀ ਹੁਨ ਤਾਂ ਆਈਏ ਥੋੜ੍ਹੀ ਜੀ ਤੇਜ਼ ਹੋਈ ਏ ਅਵਾਜ਼।
ਹੁਨ ਤਆਨੂੰ ਸੁਨ ਜਾਂਦਾ ਪਿਆ ਕੇ ਮੈਂ ਕੀ ਬੋਲਦੀ ਪਈ ਆਂ।
ਹਾਂਜੀ ਲੱਗ ਰਿਆ ਪਤਾ। ਹਾਂਜੀ।
ਕੀ ਕਰਦੇ ਪਏ ਸੀ?
ਬਸ ਕੁਛ ਨੀ ਡਿਨਰ ਕੀਤਾ ਸੀ ਫਰੀ ਹੋਏਆ ਸੀ ਹੁਨੇ।
ਤੇ ਅੱਜ ਸੰਡੇ ਸੀ ਤਾਂ ਆਜ ਤੁਸੀਂ ਬਾਰ ਨੀ ਗਏ ਆਪ।
ਨਈ ਬਾਰ ਸਵੇਰੇ ਗਏ ਸੀ, ਗੁਰਦੁਆਰਾ ਸਾਬ ਮੱਥਾ ਟੇਕ ਕੇ ਆ ਗਏ। ਨਾ ਸ਼ਾਮੀ ਨੀ ਗਏ ਕਿਦਰੇ।
ਅੱਜ ਤਾਂ ਵਾਅ ਸੰਡੇ ਐ। ਖਾਲੈ ਨਾ।
ਫਦੜੂ ਨਾ ਬਸ, ਐਵੀਂ ਬਸ ਟਾਈਮ ਪਾਸ ਕਰ ਲਈਦੈ ਓਥੇ ਉੱਥੇ। ਥੋੜਾ ਜਾ ਜਿੱਥੇ ਕੰਮ ਲੱਗੇਆ ਦਾ ਮੈਂ ਓਥੇ ਕੰਮ ਹੈਗਾ ਸੀ ਥੋੜਾ ਜਾ ਓਥੇ ਜਾ ਕੇ ਦੇਖ ਆਏ ਸੀ। ਫੇਰ ਅ ਘਰ ਆਏਆ ਮੈਂ ਥੋੜਾ ਜਾ ਘਰ ਦਾ ਸਮਾਨ ਲਿਆਨਾ ਸੀ ਫੇਰ ਘਰ ਦਾ ਸਮਾਨ ਲੈ ਕੇ ਆਏਆਂ।
ਹਾਂਜੀ।
ਚ
ਹਾਂਜੀ।
ਹਾਂ ਬਸ ਫੇਰ ਓਹੀ ਚੱਲਦਾ ਰਿਆ ਤੁਸੀਂ ਕੀ ਕਰ ਰਏ ਤੁਸੀਂ ਗਏ ਕਿੱਦਰੇ ਅੱਜ ਸੰਡੇ ਨੂੰ।
ਜੀ-ਜੀ ਅਸੀਂ ਵੀ ਗੁਰਦੁਆਰੇ ਈ ਗਏ ਸੀ, ਤੇ ਅਸੀਂ ਉਂਜ ਕਦੀ ਬਾਰ ਨੀ ਜਾਂਦੇ ਅਸੀਂ ਕਰ ਈ ਰੈਂਨੇ ਆਂ।
ਤੁਸੀਂ ਦੱਸੋ ਤੁਸੀਂ ਕੀ ਸ ਕੀ ਸੋਚਦੇ ਓਂ ਜੰਕ ਫੂਡ ਬਾਰੇ ਐ ਤਾਨੂੰ ਠੀਕ ਲੱਗਦਾ ਐ ਕੇ ਬੱਚੇ ਅੱਜ-ਕੱਲ ਦੇ ਬੱਚੇ ਜੰਕ ਫੂਡ ਖਾਨਾ ਜ਼ਾਦਾ ਪਸੰਦ ਕਰਦੇ ਨੇ। ਤੇ ਘਰ ਦਾ ਖਾਨਾ ਕਮ ਪਸੰਦ ਕਰਦੇ ਨੇ।
ਨਈਂ ਜੰਕ ਫੂਡ ਮੈਂ ਲਾਈਕ ਨੀ ਕਰਤਾ ਬਿਲਕੁਲ ਵੀ।
ਤੁਸੀ ਆਪਣੇ ਬੱਚਿਆਂ ਨੂੰ ਤੁਆਡੇ ਬੱਚੇ ਜ਼ਿੱਦ ਨੀ ਕਰਦੇ?
ਜਿੱਦ ਕਰਦੇ ਨੇ ਹੁਣ ਕੀ ਕਰੀਏ ਥੋੜ੍ਹਾ ਜਿਆ ਫੇਰ ਮੀਨੇ ਚ ਇੱਕ ਅੱਧੀ ਵਾਰ ਲੈ ਜਾਨੇ ਆ ਬਾਅਰ ਇੱਕ ਡੇਢ ਵ ਇੱਕ ਇੱਕ ਡੇਢ ਮੀਨੇ ਵਿੱਚ ਇੱਕ ਵਾਰ।
ਮਲਬ ਰੋਜ਼ ਵਾਲਾ, ਰੋਜ਼ ਵਾਲਾ ਕੰਮ ਨੀ ਹੈ ਹਰ ਹਫ਼ਤੇ ਵਾਲਾ ਕੰਮ ਨੀ ਹੈ
ਜੀ, ਜੀ, ਜੀ ਤੇ ਚੰਗਾ ਕਰਦੇ ਓ ਤੁਸੀਂ।
ਓ ਵੀ ਲੈਂਦੇ ਥੋੜ੍ਹਾ ਜਿ ਆਂ ਸੀ ਕਿ ਜ਼ਿਆਦਾ, ਜਿਆਦਾ ਜਿੱਦਾਂ ਪੇਟ ਨਾ ਭਰੇ ਬਸ ਥੋੜ੍ਹਾ, ਥੋੜਾ ਫੇਰ ਆਪਣਾ ਘਰ ਆ ਗੇ ਓ ਹਾਂ ਜਦੋ ਘਰ। ਹੁੰ ਕਦੀ, ਕਦੀ ਅਸੀਂ ਘਰੋਂ ਰੋਟੀ ਖਾ ਕੇ ਚਲੇ ਜਾਨੇ ਆਂ ਖਾਣ ਤੇ ਤਾਂ ਕਿ ਪੇਟ ਇਚ ਰੋਟੀ ਤੇ ਗਈ ਏ ਨਾ।
ਜੀ, ਜੀ, ਜੀ ਚੰਗੀ ਗੱਲ ਕਰਦੇ ਓ ਤੁਸੀ ਚੰਗੀ ਆਦਤ ਐ ਤੁਆਡੀ ਤਾਡੇ ਬੱਚੇ ਜਿੱਦ ਨੀ ਕਰਦੇ? ਕਿ ਨਈ ਸਾਨੂੰ ਰੋਜ਼ ਈ ਖਾਣਾ ਏ ਅਸੀਂ ਸੰਡੇ ਨੂੰ ਜਾਣਾ ਈ ਜਾਣਾ।
ਹੁੰ ਨਈ ਐਸਾ ਨਈ ਕਰਦੇ ਕਿਉਂਕਿ ਅਸੀਂ ਨਈ ਖਾਂਦੇ ਨਾ ਅਗਰ ਮਾਂ ਬਾਪ ਖਾਣਗੇ ਤਾਂ ਬੱਚੇ ਜਿੱਦ ਕਰਨਗੇ। ਕੋਈ ਕਿਸੇ ਨੂੰ ਦੇਖ ਲੈਣ ਫੇਰ ਤੇ ਕਰਦੇ ਨੇ ਜਿੱਦ।
ਹ ਹਾਂਜੀ, ਹਾਂਜੀ ਏ ਤੇ ਹੈ ਬੱਚਿਆਂ ਆਸਤੇ ਏ ਤੇ ਗੱਲ ਆਂਦੀ ਐ ਕਿ ਇੱਕ ਦੂਸਰੇ ਨੂੰ ਵੇਖ ਕੇ ਜਿੱਦ ਕਰਦੇ ਨੇ। ਤੇ ਕੱਲੇ ਰੈਣ ਤੇ ਬਿਲਕੁਲ ਜਿੱਦ ਨਾ ਕਰਨ।
ਤੇ ਹੋਰ ਮੇਰੀ ਵਾਈਫ ਨੇ ਏਨੀ ਵਧੀਆ ਬਰਿਆਨੀ ਬਣਾਈ ਚਿਕਨ ਬਰਿਆਨੀ।
ਹਾਂਜੀ, ਹਾਂਜੀ, ਹਾਂਜੀ।
ਤੇ ਬੜਾ ਖੁਸ਼ ਹੋਏ ਬੱਚੇ ਸਾਰੇ ਕੱਠੇ ਬੈਠੇ ਸੀ ਅਸੀਂ।
ਅੱਛਾ ਜੀ, ਤੇ ਸਾਨ ਵੀ ਕਦੇ ਸਾਨ ਸਾਨੂੰ ਵੀ ਖਵਾਣਾ ਬਰਿਆਨੀ ਅਸੀਂ ਤੇ ਕਦੀ ਖਾਧੀ ਨੀ ਬਰਿਆਨੀ।
ਮੋਸਟ ਵੈਲਕਮ ਜਦੋਂ ਮਰਜ਼ੀ ਆਓ
ਹਾਂਜੀ, ਹਾਂਜੀ ਆਵਾਂਗੇ ਅਸੀਂ। ਤੇ ਕਦੀ ਮੈਨੂੰ ਅ ਅਗਰ ਮੈਨੂੰ ਲੋੜ ਪਈ ਬਿਰਆਨੀ ਦੀ ਰੈਸਿਪੀ ਦੀ ਤੇ ਤੁਆਡੀ ਵਾਈਫ ਮੈਨੂੰ ਦੱਸ ਦੇਗੀ?
ਹਾਂ, ਹਾਂ ਦੱਸ ਦੇਗੀ ਹਾਂਜੀ ਦੱਸ ਦੇਣਗੇ।
ਠੀਕ ਏ ਕਦਾ ਮੈਨੂੰ ਲੋੜ ਪਈ ਬਿਰਆਨੀ ਬਨਾਣ ਦੀ ਕਦੀ ਮੈਂ ਸੋਚਿਆ ਕਿ ਮੈਂ ਹਾਂ ਅੱਜ ਬਰਿਆਨੀ ਬਣਾਉਣੀ ਐ ਤੇ ਮੈਂ ਜ਼ਰੂਰ ਕਾੱਲ ਕਰਾਂਗੀ ਤੁਆਨੂੰ।
ਹਾਂਜੀ, ਕੋਈ ਗੱਲ ਨੀ।
ਹਾਂਜੀ, ਹਾਂਜੀ ਹੁਣ ਤੁਸੀ ਤਾਨੂੰ ਪਤਾ ਏ ਅੱਜ ਕੱਲ੍ਹ ਦੇ ਜੰਕ ਫੂਡ ਨਾਲ ਕਿੰਨੇ ਨੁਕਸਾਨ ਹੁੰਦੇ ਨੇ ਸਰੀਰ ਨੂੰ।
ਬਓਤ ਜ਼ਿਆਦਾ ਬਾਕੀ ਤ ਤੁਆਡੀ ਕੀ ਪ੍ਰੈਫਰੈਂਸ ਹੈਗੀ ਜਾਂ ਉਨੂੰ ਤੁਸੀਂ ਕਿਸ ਤਰ੍ਹਾਂ ਸੋਚਦੇ ਓ ਓਦੇ ਬਾਰੇ ਕੀ ਸੋਚਦੇ ਓ।
ਮੈਂ ਤਾਂ ਇਹੀ ਸੋਚ ਐ ਕਿ ਬੱਚੇ ਜਿੱਦ ਕਰਦੇ ਨੇ ਮੇਰੇ ਹੀ ਬੱਚੇ ਜਿੱਦ ਕਰਦੇ ਨੇ ਜੰਕ ਫੂਡ ਖਾਣਾ ਓਹਨਾਂ ਨੂੰ ਐ ਈ ਨੀ ਪਤਾ ਕਿ ਓ ਜੰਕ ਫੂਡ ਐ ਓਨਾਂ ਨੂੰ ਬਸ ਏ ਪਤਾ ਐ ਕਿ ਬਾਹਰ ਦਾ ਖਾਣਾ ਐ ਤੇ ਸਾਰੇ ਖਾਲੇਣ ਤਾਂ ਅਸੀਂ ਵੀ ਖਾਣਾ ਐ ਤੇ ਓ ਬਸ ਕਹਿ ਕੈਨ ਕਿ ਅਜ ਸਾਨੂੰ ਅੱਜ ਮੋਮੋ ਖਾਣੇ। ਸਾਨੂੰ ਅੱਜ ਪੀਜ਼ਾ ਖਿਲਾ ਦੋ ਸਾਨੂੰ ਉਨਾਂ ਨੂੰ ਬਸ ਇ ਦੋ ਚੀਜ਼ਾਂ ਦਾ ਜ਼ਿਆਦਾ ਐ। ਪਿਜ਼ਾ ਤੇ ਮੋਮੋਜ਼ ਦਾ ਅ ਪੰਦਰ
ਹਾਂ
ਓਨਾਂ ਨੂੰ ਏ ਨੀ ਪਤਾ ਕਿ ਏ ਜੰਕ ਫੂਡ ਐ।
ਹਾਂ, ਬਿਲਕੁਲ, ਬਿਲਕੁਲ, ਬਿਲਕੁਲ।
ਜੀ -ਜੀ ਅਸੀ ਔਨੂੰ ਖੁਆਣੇ ਆਂ, ਪੀਜ਼ਾ ਖੁਆਣੇ ਆਂ ਪਰ ਜ਼ਾਦਾਦਾ ਨੀ ਖੁਆਦੇ ਤੀਨ ਮਹੀਨੇ 'ਚ ਇੱਕ ਵਾਰ ਅਸੀਂ ਔਨਾਂ ਨੂੰ ਪੀਜ਼ਾ ਖਵਾਨੇ ਹਾਂ ਰੋਜ਼ ਰੋਜ਼ ਨਹੀਂ ਖਵਾਉਂਦੇ।
ਸਈ ਐ ਸਈ ਐ ਜੋ ਰੋਜ਼ ਕੀ ਖਵਾਨਾ ਹੈ ਔ ਐਵੇਂ ਖੋਨ ਵਿੱਚ ਖ਼ਰਾਬ ਕਰਦਾ ਔ ਔਵੇਂ ਔ ਜੇੜਾ ਰੈਡ ਸੈਲ ਹੋਂਦੇ ਨੇ ਸੈਲ ਨੂੰ ਡਿਸਕਨੈਕਟ ਕਰਦੇ ਹੈਗੇ ਦੇ ਜਿਹੜਾਨੋਮਾ ਹੁੰਦਾ ਨਾ
ਹਮ। ਹਮ- ਹਮ -ਹਮ,
ਆ ਜ ਦੋਂ ਮਾਟਾ- ਮੁਟਾ ਤ ਬਿਲਾਵਾ ਕੋਈ ਬਨਾਦਾ ਨੀ ਹੈ ਕੁਛ ਵੀ ਸਮਾਨ ਬਾਹਰ ਤ
ਬਿਲਕੁਲ -ਬਿਲਕੁਲ ਸਈ ਗੱਲ ਕੀਤੀ ਐ ਤੁਸੀਂ
ਤੇ ਔ ਸਸਤਾ ਸਮਾਨ ਖਿਲਾਨ ਵਾਸਤੇ ਐਕਸਪੈਰ ਤੋਂ ਐਕਸਪਾਇਰੀ ਚੀਜ਼ਾਂ ਲੈ ਕੇ ਆਂਦੇ ਨੇ, ਪੁਰਾਣੀ ਤੋਂ ਪੁਰਾਣੀ ਚੀਜ਼ਾਂ ਲੈ ਕੇ ਆਂਦੇ ਨੇ ਰੇਅ ੜੀਆਂ ਵਾਲੇ ਕੋਈ ਕਸਟਮਰ ਨੂੰ ਸਸਤਾ ਮਿਲੇਗਾ। ਕਸਟਮਰ ਨੂੰ ਸਸਤਾ ਚਾਈਦਾ ਏ, ਲੇਕਿਨ ਕੁਆਲਟੀ ਕੀ ਹੈ, ਕੀ ਹੈ ਔਨੂੰ ਕੁੱਛ ਲੈਣਾ ਦੇਣਾ ਈ ਨੀ ਐ ਬਟ ਔ ਜੁਬਾਨ ਦਾ ਸਵਾਦ ਹੈ ਬਸ
ਜੁਬਾਨ ਦਾ ਸਵਾਦ ਐ ਅਜ -ਕੱਲ ਔਈ ਦੇਖਦੇ ਨੇ ਨਾ ਲੋਕੀ ਕਿ ਸਸਤਾ ਕਿੱਥੇ ਤੇ ਉਥੇ ਚੱਲੋ। ਜੇ ਮੇਰਾ ਆ ਗਯਾ ਅ ਜੋ ਏ ਜੋ ਸਸਤਾ ਦੇਦੇ ਨਾ ਔਥੇ ਈ ਜਾ ਅ ਔਥੇ ਈ ਔਥੇ ਈ ਜਾਨਾ ਔਨਾਂ ਨੇ
ਹਾਂ।
ਪਰ ਖਾਣਾ ਈ ਫੇਰੈ ਚਾਏ ਮੈੰਗਾ ਹੋਏ ਤੇ ਚਾਹੇ ਸਸਤਾ ਹੋਵੇ। ਬਾਰ ਦਾ ਤੇ ਬਾਰ ਦਾ ਈ
ਸਈ ਗੱਲ ਹੈਗੀ। ਖਾਣਾ ਕੀ ਐ ਘਰ ਬਣਾ ਲੋ ਤੁਸੀਂ ਪੰਜ ਮਿੰਟ ਲੱਗਦੇ ਚੀਜ਼ ਬਨਾਨ- ਖੁਵਾਨ ਚ ਮੈਨੂੰ
ਨਹੀਂ ਪਾਂਚ ਮਿੰਟ ਤੇ ਨੀ ਲੱਗਦੇ ਖਾਨ, ਹਰ ਚੀਜ਼ ਨੂੰ ਟਾਈਮ ਲੱਗਦੈ। ਮੇਰਾ ਬੱਚਾ ਮੈਰੇ -ਮੇ ਤੇ ਜ਼ਿੱਦ ਕਰਦਾ ਐ ਮੇਰੇ ਨਾਲ ਕਿ ਮੈਨੂੰ ਮੰਮਾ ਮੋਮੋਸ ਖਾਣੇ ਨੇ, ਮੰਮਾ ਮੋਮੋਜ਼ ਖਾਣੇ ਨੇ ਤੇ ਮੈਂ ਮੋਮੋਸ ਬਨਾਨਾ ਆ। ਇੱਕ ਵਾਰੀ ਤੇ ਸ਼ਾਮੀ ਪੰਜ- ਪੰਜ ਵਜੇ ਲੱਗੀ। ਮੋਮੋਸ ਬਨਾਨ ਵਾਸਤੇ ਤੇ ਮੈਨੂੰ ਦਸ ਵਜ ਗੇ ਮੋਮੋਸ ਬਣਾ ਤੇ ਮਨੂੰ ਤੇ ਟਾਈਮ ਤ ਅ ਟਾਇਮ ਤੇ ਲੱਗਦੈ ਹਰ ਚੀਜ਼ ਨੂੰ ਟਾਈਮ ਲੱਗਦੈ। ਅ ਪਰ ਏਹ ਕਿ ਚੱਲ ਅਪਨਾ ਘਰ ਦਾ ਖਾਣਾ ਹੈ ਤਾਂ ਹ ਹਾਂਜੀ ਹੈਲੋ।
ਹਾਂਜੀ -ਹਾਂਜੀ।
ਜੀ -ਜੀ-
ਹਾਂ ਸਈ ਐ ਬਿਲਕੁਲ -ਬਿਲਕੁਲ- ਚਲੋ ਥੋੜਾ ਟਾਈਮ ਲੱਗ ਗਿਆ ਲੇਕਿਨ ਤੁਆਨੂੰ ਪਤਾ ਤੇ ਹੈ ਨਾਂ ਤੁਸੀਂ ਕੀ ਚੀਜ਼ ਖਾਧਦੀ ਹੈ ਤੇ ਕੀ ਚੀਜ਼ ਅਪਣੇ ਬੱਚਿਆਂ ਨੂੰ ਖਵਾਈ ਐ ਐ ਤਾਂ ਪਤਾ ਨਾ ਤੁਆਨੂੰ
ਬਿਲਕੁਲ- ਬਿਲਕੁਲ, ਜੀ- ਜੀ- ਜੀ ਸਾਰਾ ਫਰੈਸ਼ ਆ ਸੀਂ ਔਨੂੰ ਔਨਾ ਨੂੰ ਖੁਆਨੇ ਅਸੀਂ ਕਦੇ ਔਨੂਂ ਨੂੰ ਬਯਾ- ਬਆ ਖਾਣਾ ਵੀ ਨੀ ਦਿੰਦੇ ਔਨਾ ਨੂੰ ਬਸ ਅਸੀਂ ਰੋਜ਼ ਅ ਜੀ
ਮੈਂ ਵੀ ਅਪਣੇ ਬੱਚੇ ਨੂੰ ਕ ਕਦੇ ਬਾਰ ਲੈਕੇ ਜਾਂਦਾ ਵਾਂ ਜਿਵੇਂ ਮੈਂ ਕੱਲਾ ਚਲਾ ਗਯਾ ਵਾਈਫ ਨੀ ਹੈਗੀ ਨਾਲ ਤੇ ਸਭ ਤੋਂ ਪੈਲੇ ਔਨਾਂ ਦਾ ਪੇਟ ਮੈਂ ਜੂਸ ਨਾਲ ਭਰਤਾ ਜਾਂ ਅੰਡੇ ਖੁਆ ਤੇ ਉਬਲੇ ਹੋਏ। ਔਦੇ ਨਾਲ ਈ ਭਰ ਭਰ ਦੇਂਦਾ ਪੜ ਪੈਲੇ ਫੇਰ ਉਸ ਤੋਂ ਬਾਅਦ ਕੁਛ ਕੈਂਦੇ ਨੇ ਤੇ ਫੇਰ ਜਾ ਕੇ ਅਪਣਾ ਔਨਾਂ ਨੂੰ ਕੋਈ ਮੋਮੋ ਸ਼ੋਮੋ ਇੱਕ ਦੋ ਪੀਸ ਪਵਾਤੇ
ਹਾਂਜੀ ਹਾਂਜੀ ਚੰਗੀ ਗੱਲ ਕਰਦੇ ਹੋ ਤੁਸੀਂ, ਮੈਂ ਵੀ ਐ
ਕਹੀ ਤੇ, ਮੈਂ ਐਸਾ ਦੇਖ ਦੇਖੇ ਨੇ ਐਸੇ ਐਸੇ ਬੰਦੇ ਦੇਖੇ ਨੇ, ਔਥੇ ਰੇੜੀ ਦੇ ਖੜੇ ਖੜੇ ਦੋ ਦੋ ਪਲੇਟ ਮੋਮੋਸ ਖਾ ਗਯਾ ਜੀ ਇਕ ਹੀ ਬੰਦਾ ਖੜਾ
ਹੋਰ ਅੱਛਾ ਜੀ
ਕਮਾਲ ਨੀ ਮੈਂ ਕਿਹਾ ਯਾਰ ਕਿਹੋ ਜੇਹਾ ਬੰਦਾ ਹੈਗਾ ਉਹਨੂੰ ਪਤਾ ਨੀ ਇਹ ਨੁਕਸਾਨ ਕਿੰਨੇ ਹੈਗੇ ਨੇ, ਖੂਨ ਨੂੰ ਗਗਾੜਣਾ ਕਰਦਾ ਸ਼ੌ ਸਬ ਤੋਂ ਜ਼ਿਆਦਾ, ਐ ਫਾਸਟ ਫੂਡ ਕਿਉਂਕਿ ਕ ਉਹ ਸਿੱਧਾ ਕੈਲੈਸਟਰੋਲ ਤੇ ਅਟੈਕ ਕਰਦਾ ਹੈ ਫਾਸਟ ਫੂਡ, ਕੈਲੈਸਟੋਲ ਵਧਗਾ ਤੇ ਖੂਨ ਗਾੜਾ ਆਟੋਮੈਟਿਕ ਹੋ ਜਾਣਾ
ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਜੋ ਬਲੱਡ ਦੀ ਸਾਡੀ ਕੁਆਲਿਟੀ ਹੁੰਦੀ ਨਾ ਉਹ ਬਿਲਕੁਲ ਚੀਪ ਕਰ ਦਿੰਦਾ, ਬਿਲ ਬੜੀ ਖਤਮ ਕਰ ਦੇਂਦਾ ਕੁਆਲਿਟੀ, ਫਾਸਟ ਫੂਡ
ਜੀ ਜੀ ਜੀ ਜੀ ਉਨਾਂਨੂੰ ਪਤਾ ਹੀ ਨਹੀਂ ਨਾ ਕਿ ਉਹ ਆਪਣੇ ਐਸ ਸਵਾਦ ਵੇਖਦੇ ਨੇ ਜ਼ਬਾਨ ਦਾ ਸਵਾਦ ਵੇਖਦੇ ਨੇ ਬਸ ਆਪਣਾ ਟਿੱਡੀ ਚ ਕੀ ਜਾਂਦਾ ਪਿਆ ਕੀ ਨਹੀਂ ਜਾਂਦਾ ਪਿਆ ਉਹ ਕੁਛ ਨੀ, ਉਹਨਾਂ ਨੂੰ ਕੁ ਉਹ ਸੋਚ ਹੀ ਨਹੀਂ ਹੈ
ਈਵਨ ਸਾਡੇ ਇੱਥੇ ਘਰ ਦੇ ਕੋਲ ਇੱਕ ਮਹੀਨਾ ਪਹਿ ਦੋ ਤਿੰਨ ਮਹੀਨੇ ਪਹਿਲੇ ਇੱਕ ਬੱਚੇ ਦੀ ਡੈਥ ਵੀ ਹੋ ਗਈ ਹੈ, ਫਾਸਟ ਫੂਡ ਦੇ ਚੱਕਰ ਵਿੱਚ
ਅੱਛਾ ਜੀ
ਔ ਨੇ ਤੇ ਘਰ ਦੇ ਬਾਹਰ ਹੀ ਰੇੜੀਆਂ ਖੜੀਆਂ ਹੂਦਿਆਂ ਨੇ, ਵੀਹ ਰੁਪਏ ਦਾ ਜਾ ਕੇ ਉਹ ਲੈ ਲਿਆ ਮੋਮਰ ਖਾ ਲਿੱਤੇ, ਵੀਹ ਰੁਪਏ ਦੀ ਚਓਮੀਨ ਖਾ ਲਤੀ ਉਹਦੇ ਨਾਲ ਹੀ ਢਿੱਡ ਭਰ ਲੈਂਦਾ ਸੀ ਉਹ ਤੇ ਇਨਾ ਜ਼ਿਆਦਾ ਹੋ ਗਿਆ, ਉਹਦੀਆਂ ਜਿਹੜੀਆਂ ਇੰਟਸੈਟਾਈਨ ਹੁੰਦੀ ਹੈ, ਉਹ ਸਭ ਵਿੱਚ ਬਲੋਕ ਹੋ ਗਿਆ, ਮੈਂਦਾ ਸਾਰਾਂ ਬਲੋਕ
ਮੈਦਾ ਪਾਬਲ ਏ ਮਾ ਪਿਯੋ ਨੂੰ ਦੱਸਦੇ ਨੀ ਨਾ, ਕਿ ਅਸੀਂ ਕੀ ਖਾਂਦੇ ਪਏ ਆਂ ਬਾਹਰ ਉਹਨਾਂ ਨੂੰ ਕੀ ਪਤਾ ਕਿ ਸਾਡਾ ਮੁੰਡਾ ਬਾਹਰ ਚੱਲਿਆ, ਤੇ ਕੀ ਖਾਂਦਾ ਪਯਾ ਤੇ ਕੀ ਨਹੀਂ ਖਾਂਦਾ ਪਯਾ ਹੈਲੋ
ਥੋੜੀ ਜਿਹੀ ਤੇ ਥੋੜ੍ਹੀ ਜਿਹੀ ਤੇ ਇਸ ਚੀਜ਼ ਨੂੰ ਲੈ ਕੇ ਰਿਸਪੋਂਸੀਬਿਲਟੀ ਡਿਉਟੀ ਹੋਣੀ ਚਾਹੀਦੀ ਹੈ ਮਾਂ ਬਾਪ ਦੀ, ਨਜ਼ਰ ਨਿਗਰਾਨੀ ਰੱਖਣ ਦੀ ਤਾਂ ਹੋਣੀ ਚਾਹੀਦੀ ਹੈ ਘਰ ਦੇ ਕੰਮ ਵੀ ਜ਼ਰੂਰੀ ਨੇ ਘਰ ਦੇ ਕੰਮ ਵੀ ਜ਼ਰੂਰੀ ਨੇ ਲੇਕਿਨ ਹਲਕੀ
ਪਤਾ ਹੋਏ, ਕਿ ਪਤਾ ਹੀ ਨਹੀਂ ਕਿੱਥੇ ਚੱਲਿਆ ਤੇ ਕਿੱਥੇ ਨਹੀਂ ਚੱਲਿਆ ਕੀ ਖਾਂਦਾ ਪਯਾ ਕੀ ਨਹੀਂ ਖਾਂਦਾ ਪਯਾ ਤ ਥੋੜ੍ਹੀ ਬਹੁਤ ਉਹ ਬੱਚਿਆਂ ਦੀ ਵੀ ਸਮਝ ਹੋਣੀ ਚਾਹੀਦੀ ਹੈ ਨਾ ਕਿ ਮੈਂ ਅ ਅਗਰ ਮੇਰੇ ਮਾਂ ਪਿਓ ਮੈਨੂੰ ਕਹਿੰਦੇ ਪਏ ਨੇ ਕਿ ਤੂੰ ਇਹ ਨਾ ਖਾਇਆ ਕਰੇ ਗੰਦੀ ਚੀਜ਼ ਹੁੰਦੀ ਹੈ ਤਾਂ ਉਹ ਛੁਪ ਕੇ ਉਹ ਅਗਰ ਉਹ ਖਾਏਗਾ, ਤਾਂ
ਬਿਲਕੁਲ
ਤਾਂ ਨੀ ਹੈ, ਉਹਦੇ ਲਈ
ਹਾਂਜੀ
ਨੁਕਸਾਨ ਹੈ ਫੇਰ ਉਹ ਮੁੰਡੇ ਲਈ, ਜੋ ਅਗਰ ਛੁਪ ਕਰ
ਹਾਂ ਕੋਈ ਨੀ ਮੈਂ ਨਾ ਥੋੜ੍ਹੀ ਦੇਰ ਬਾਰ ਕਰਦਾ ਵਾਂ, ਕੋਈ ਆਇਆ ਮੈਂ ਦੁਬਾਰਾ ਕਾਲ ਕਰਨਾ ਵਾ
ਹਾਂਜੀ -ਹਾਂਜੀ ਠੀਕ
ਓਕੇ ਬਾਏ। ਅ